ਹੈਲੋ ਸਸਰੀਕਾਲ ਜੀ ਹੋਰ ਸੁਣਾਓ। ਆਪ ਜੀ ਕਿੱਦਾਂ ਓ।
ਹਾਂਜੀ ਵਧੀਆ। ਤੁਸੀਂ ਦੱਸੋ ਤੁਸੀਂ ਕਿੱਦਾਂ ਓ।
ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ।
ਹੋਰ ਘਰ ਠੀਕ ਨੇ ਸਾਰੇ।
ਹਾਂਜੀ ਹਾਂਜੀ ਸਭ ਵਧੀਆ ਜੀ। ਕਿਰਪਾ ਹੋਰ ਆਪ ਜੀ ਕਿੱਧਰ ਗਏ ਸੀ। ਛੁੱਟੀਆਂ ਵਿੱਚ ਅਅਹ
ਨਹੀਂ ਵੀ ਫਿਲਹਾਲ ਤਾਂ ਘਰ ਹੀ ਆ। ਹਜੇ ਤਾਂ ਕਿਤੇ ਦੀ ਵੀ ਨੀ ਪਲੈਨਿੰਗ ਬਣੀ ਨੀ ਹੈਗੀ।
ਠੀਕ ਐ ਜੀ ਸਾਡੇ ਅੱਧਰ ਵੀ ਹਲੇ ਸੇਮ ਹੀ ਆ।
ਹਾਂਜੀ ਇੱਕ ਤਾਂ ਗਰਮੀ ਵੀ ਐ। ਤੇ ਤੁਹਾਨੂੰ ਪਤਾ ਫੇਰ ਵੀ ਬੱਚੇ ਤਾਂ ਪਿੱਛੇ ਪਾਏ ਹੋਏ ਆ। ਵੀ ਚਲੋ ਚਲੋ ਬੱਟ ਤੇ ਹੁਣ ਆਏ ਆ ਵੀ ਥੋੜਾ ਜਾ ਘਰ ਦਾ ਵੀ ਦੇਖਣਾ ਪੈਂਦਾ ਐ ਨਾ। ਜਦੋਂ ਥੋੜਾ ਟਾਈਮ ਲੱਗੇਗਾ ਹਾਂਜੀ ਫੇਰ ਜਾਵਾਂਗੇ।
ਹਾਂਜੀ ਹਾਂਜੀ ਸਾਡੇ ਵੀ ਨਿਆਣੇ ਹਲੇ ਛੋਟੇ ਹੀ ਹੈਗੇ ਆ ਨਾ। ਤੇ ਥੋੜ੍ਹਾ ਬਾਹਰ ਲੇੈ ਜਾਣਾ ਔਖਾ ਹੀ ਐ। ਗਰਮੀ ਬਹੁਤ ਐ ਬਾਹਰ। ਹਾਂਜੀ ਹਾਂਜੀ ਹਾਂਜੀ
ਬੱਚੇ ਨੂੰ ਵੈਸੇ ਵੀ ਫਿਰ ਥੋੜ੍ਹਾ ਜਿਹਾ ਨਾ ਸੰਭਾਲਣਾ ਔਖਾ ਹੋ ਜਾਂਦਾ। ਗਰਮੀ 'ਚ ਤਾ ਹਾਂਜੀ।
ਹਾਂਜੀ ਹੋਰ ਵੈਸੇ ਤੁਸੀਂ ਉਝ ਅ ਮਤਲਬ ਕਿ ਕਿੱਧਰ ਕਿੱਧਰ ਜਾਣਾ। ਚੰਗਾ ਸਮਝਦੇ ਹੋ ਵੀ ਜਿੱਥੇ ਤੁਹਾਨੂੰ ਬੜਾ ਇੰਜੋਏ ਆਂਦਾ ਹੋਏ। ਆਨੰਦ ਆਂਦਾ ਹੋਏ ਜਾਂਦਿਆ ਆ।
ਜ਼ਿਆਦਾ ਤਾਂ ਵੈਸੇ ਪਹਾੜੀ ਇਲਾਕੇ 'ਚ ਹੀ ਵਧੀਆ ਲੱਗਦਾ ਜਾ ਕੇ ਹਨਾ। ਹੋਰ ਕਿਆ ਕਿਉਂਕਿ ਗਰਮੀ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਵੀ ਉੱਧਰ ਦੇ ਜ਼ਿਆਦਾ ਵਧੀਆ ਲੱਗਦਾ ਜਾ ਕੇ ਮਗਰ ਐਵੇ ਟਾਇਮ ਦੇ ਅਕੋਡਿੰਗ ਹੁੰਦਾ ਥੋੜਾ ਜਾ। ਹਾਂਜੀ ਵੀ ਟਾਈਮ ਦਾ ਹੀ ਹੁੰਦਾ ਵੀ ਅਗਰ ਟਾਈਮ ਜਿਆਦਾਂ ਹੈਗਾ ਤਾਂ ਜਾ ਸਕਦੇ ਆ। ਇੱਕ ਦੋ ਦਿਨ ਲਗਾ ਸਕਦੇ ਆ। ਅਗਰ ਟਾਈਮ ਘੱਟ ਹੁੰਦਾ ਤਾਂ ਫੇਰ ਕਿਤੇ ਬਸ ਨੇੜੇ ਤੇੜੇ ਉਹ ਕਿਤੇ ਚੱਲ ਜਾਈਦਾ ਐ। ਹੋਰ
ਹਾਂਜੀ। ਪਰ ਹਾਂ ਬਿਲਕੁਲ ਸਹੀ ਗੱਲ ਮੈਂ ਵੀ ਇਹੀ ਕਹਿ ਰਹੀ ਸੀ ਵੀ ਮੇਰਾ ਵੀ ਮਨ ਬਹੁਤ ਜ਼ਿਆਦਾ ਇੱਦਾਂ ਦੀ ਜਗ੍ਹਾਂ ਤੇ ਜਾਣ ਦਾ ਜਿੱਥੇ ਮਾਊਂਟੇਨਸ ਹੋਣ, ਫੋਲਸ ਹੋਏ, ਰੀਵਰ ਵਗੈਰਾ ਮਤਲਬ ਕਿ ਹੋਏ ਮਤਲਬ ਕਿ ਕਿੰਨਾ ਅੱਛਾ ਹਾਂ, ਮੌਸਮ ਹੁੰਦਾ ਉੱਥੇ ਪਹਾੜ ਆਉਂਦੇ ਆ, ਮਤਲਬ ਕਿ ਹਵਾ ਵਗੈਰਾ ਬਹੁਤ ਅੱਛੀ ਹੁੰਦੀ ਆ ਉੱਧਰ ਦੀ
ਹੋਰ ਕਿਆ।
ਬਈ ਮੈਂ ਵੀ ਅੱਜ ਤੱਕ ਗਈ ਨੀ।
ਹਾਂਜੀ।
ਬੱਸ ਫੋਨ ਵਗੈਰਾ 'ਤੇ ਹੀ ਦੇਖਦੇ ਆ।
ਨਹੀਂ ਅਸੀਂ ਮੀਨਸ ਹਰੇਕ ਇਸ ਸਾਲ ਜਾਂਦੇ ਹੋਏ ਬਟ ਇਸ ਸਾਲ ਹਜੇ ਥੋੜਾ ਸਾਡਾ ਨਾ ਥੋੜਾ ਜਿਹਾ ਸ਼ਡਿਊਲ ਚੇਂਜ ਹੋਇਆ-ਹੋਇਆ ਏ। ਹੋਰ ਕਿਆ, ਸਾਡਾ ਆਪਣਾ ਬਿਜਨਸ ਐ ਨਾ ਉਹਦੇ ਕਰਕੇ ਫਿਰ ਆਪਣੇ ਬਿਜਨਸ ਕਰਕੇ ਤੁਹਾਨੂੰ ਪਤਾ ਫਿਰ ਟਾਈਮ ਨੀ ਲੱਗਦਾ ਹੈਗਾ।
ਹਾਂਜੀ-ਹਾਂਜੀ, ਵੈਸੇ ਤੁਸੀਂ ਕਿੱਧਰ-ਕਿੱਧਰ ਹੋ ਗਏ ਸੀ।
ਹਾਂਜੀ ਆਹੀ ਪਹਾੜੀ ਇਲਾਕੇ ਵਗੈਰਾ 'ਚ' ਜਾਂਣੇ ਆ ਜ਼ਿਆਦਾਤਰ
ਅੱਛਾ, ਫਿਰ ਤੁਸੀਂ ਉੱਧਰ ਕਿੱਦਾਂ-ਕਿੱਦਾਂ ਦਾ ਉੱਧਰ ਰਹਿੰਦੇ ਹੋ ਰਹਿਣ ਦਾ ਕੀ ਸਿਸਟਮ ਹੁੰਦਾ ਉੱਧਰ ਮਤਲਬ ਕੀ ਕਰੋ ਕੁਛ ਲੈ ਕੇ ਜਾਂਦੇ ਹੋ ਬਣਾ ਕੇ, ਜਾਂ ਉੱਧਰ ਸਭ ਕੁਛ ਅਵੇਲੇਬਲ ਐ, ਉਹ ਪਹਾੜਾਂ ਅਤੇ ਇੱਦਾਂ ਹੈਲੋ।